ਹੈਲੋ ਪ੍ਰੀਤ ਜੀ
ਪਰ ਇਹ ਤੁਸੀਂ ਦੱਸੋ
ਕਰ ਸਰ ਠੀਕ ਨੇ
ਸਭ ਠੀਕ-ਤੁਸੀਂ ਲੱਗਦੇ ਪਏ ਹੋ
ਬਸ ਮੈਂ ਰੋਟੀ ਖਾ ਕੇ ਉਹਨੂੰ ਪਹਿਲੀ ਬੈਠੀ ਆ
ਰੋਟੀ ਖਾ ਲਈ ਤੁਸੀਂ
ਖਾ ਲਈ
ਮਗਰ ਕੁਝ ਪੁੱਛਣਾ ਸੀ
ਹਾਂ ਹਾਂ ਜਰੂਰ ਪੁੱਛੋ
ਆਪਾਂ ਨਾ ਘੁੰਮਣ ਜਾਣਾ ਸੀ
ਅੱਛਾ ਜੀ
ਅੰਮ੍ਰਿਤਸਰ ਨਹੀਂ ਗਈ
ਉਥੇ ਜਰੂਰ ਜਾਓ ਤੁਸੀਂ
ਮੈਨੂੰ ਦੱਸੋ ਕਿਵੇਂ ਚਾਹੀਦਾ ਕਿੰਨੇ ਦਿਨ ਲੱਗਦੇ ਨੇ ਕੀ ਕੀ ਹੁੰਦਾ ਉਥੇ
ਉਥੇ ਆਪਣੇ ਪੁਸ਼ਾਵਾ ਟਰੇਨ ਫੜੋ ਪਹਿਲਾਂ ਅੰਬਾਲੇ ਦੀ ਕਿਉਂਕਿ ਤੁਸੀਂ ਦੀ ਟ੍ਰੇਨ ਨਹੀਂ ਮਿਲਦੀ ਆਪਣੇ ਇਥੋਂ
ਸ਼ਾਬਾਸ ਮਿਲ ਗਿਆ ਬਾਲ ਤੇ ਜਾਣਾ ਪਏਗਾ
ਹਾਂ ਇਥੋਂ ਅੰਬਾਲੇ ਜਾ ਕੇ ਫਿਰ ਅੰਬਾਲੇ ਸਿੱਧੀ ਅੰਬਰਸਰ ਦੀ ਟ੍ਰੇਨ ਲਓ ਉਥੇ ਅੱਗੇ ਫਿਰ ਬੱਸਾਂ ਲੱਗੀਆਂ ਨੇ
ਹਾਂਜੀ
ਜਾ ਆਟੋ ਕਰ ਲਓ ਵੀ ਜਿੱਧਰ ਬਾਹਰ ਸਭ ਜਾਣਾ ਸੀ ਉਸ ਦਰਬਾਰ ਸਾਹਿਬ ਜਾ ਕੇ ਤੇ ਤੁਸੀਂ ਆਪਣਾ ਰਹਿਣ ਦਾ ਠੀਕ ਨਾ ਵੇਖੋ ਤੇ ਕਮਰੇ ਵੀ ਮਿਲਦੇ ਆ ਹੋਟਲ ਹੋਟਲ ਸੀ ਇਹ ਹੁੰਦੇ ਆ ਕਮਰੇ ਤੇ ਉਥੇ ਪ੍ਰਸਥਾਨ ਵੀ ਤੇ ਆਪਾਂ ਮਤਲਬ ਕੀ ਗੁਰਦੁਆਰੇ ਦੇ ਵਿੱਚ ਵੀ ਦਿੱਤੇ ਜਾਂਦੇ ਨੇ ਆਪਣੇ ਸਾਡੀ ਮਰਜੀ ਬੀ ਅਸੀਂ ਕਿੱਥੇ ਰਹਿਣਾ ਵਾ
ਅੰਬਾਲਾ ਤੇ ਅੰਮ੍ਰਿਤਸਰ ਤੋਂ ਕਿੰਨੇ ਚਿਰ ਦਾ ਰਸਤਾ
ਇਹ ਚਾਰ ਪੰਜ ਛੇ ਘੰਟਿਆਂ ਦਾ ਰਾਸਤਾ ਆ-
ਅੱਛਾ ਜੀ।
ਫੇਿਰ ਉੱਥੇ ਜਾ ਕੇ ਫਿਰ ਇਸ਼ਨਾਨ ਕਰਕੇ ਆਪਣਾ ਸਮਾਨ ਸਮੂਨ ਰੱਖ ਕੇ ਕਮਰੇ ਵਿੱਚ।
ਹਾਂਜੀ ਕਮਰਾ ਕਿੰਨੇ ਤ ਕਿੰਨੇ ਤੱਕ ਮਿਲ ਜਾਂਦਾ ਹੈ।
ਕਮਰਾ ਵੱਡਾ ਸਾਰਾ ਹੁੰਦਾ
ਉਹ ਕਿੰਨਾ ਖਰਚਾ ਅੱਜ ਦਾ ਕਮਰੇ ਵਿੱਚ।
ਕੋਈ ਪੰਜ ਸੌ ਦਾ ਹੁੰਦਾ ਕਈ ਹਜ਼ਾਰ ਦਾ ਹੁੰਦਾ ਏ ਵੱਖਰੇ ਵੱਖਰੇ ਆਪਣੇ ਹਿਸਾਬ ਦੇ ਹੁੰਦੇ ਨੇ ਬਹੁਤ ਵਧੀਆ ਕਮਰੇ ਮਿਲ
ਅੱਛਾ ਉੱਥੇ ਨਾਹਾ ਕੇ ਧੋ ਕੇ ਫੇਿਰ ਦਰਸ਼ਨ ਕਰਨ ਜਾਵ।
ਨਹੀਂ ਫੇਿਰ ਅੰਡ ਜਾ ਕੇ ਸਰੋਵਰ ਦੇ ਸਰੋਵਰ ਚ ਇੱਥੇ ਇੱਕ ਬੇਰੀ
ਬੇਰੀਏ
ਉੱਥੇ ਉਹਦੇ ਥੱਲੇ ਨਹਾਈ ਦਾ ਉੱਥੇ ਇੱਕ ਉਹਦੀ ਕਾਵਤ ਹੈਗੀ। ਉੱਥੇ ਰਜਨੀ, ਰਜਨੀ ਹੁੰਦੀ ਸੀ। ਉਹਦੇ ਪਤੀ ਨੂੰ ਕੋੜ ਪਿਆ ਹੋਇਆ ਸੀ ਉਹ ਚੱਲ ਨੀ ਸਕਦਾ ਸੀ ਲੂਲਾ ਲੰਗੜਾ ਜਿਹਨੂੰ ਕਹਿੰਦੇ ਹਾਂ ਅਸੀਂ। ਫਿਰ ਉਹ ਇੱਕ ਦਿਨ ਇਹ ਸਾਰਿਆਂ ਦਾ ਸਰੋਵਰ ਜਿਹੜਾ ਸੀ ਉਹ ਤਲਾਬ ਸੀ ਤੇ ਉਹ ਬੇਰੀ ਦੇ ਥੱਲੇ ਉਹ ਨਾ ਵਿੱਚ ਵੜ ਗਿਆ ਇੱਕ ਵਾਰ
ਹਾਂਜੀ।
ਕੋ ਲੈਣ ਠੀਕ, ਠਾਕ ਹੋ ਕੇ ਨਿਕਲ ਆਇਆ ਉਸ ਬੇਰੀ ਉਹ ਤਲਾਅ ਵਿੱਚੋਂ। ਹਾਂ ਤੇ ਹੁਣ ਉੱਥੇ ਬੇਰੀ ਬਣ ਚੁੱਕੀ ਬੇਰੀ ਫੇਿਰ ਲੋਕੀ ਉੱਥੇ ਸਸ਼ਨਾਨ ਕਰਦੇ ਨੇ।
ਅੱਛਾ ਜਾਂ ਕੋਈ ਕਿਸੇ ਨੂੰ ਕੋਈ ਬਿਮਾਰ ਹੀ ਹੋਥੇ ਇਸ਼ਨਾਨ ਕਰਦਾ।
ਹਾਂ ਉਂਝ ਵੀ ਲੋਕੀ ਸਾਰੇ ਉੱਥੇ ਹੀ ਇਸ਼ਨਾਨ ਕਰਦੇ ਨੇ ਉੱਥੇ ਸਸ਼ਨਾਨ ਘਰ ਬਣਿਆ ਹੋਇਆ ਜਨਾਨੀਆਂ ਲਈ ਵੀ ਬੰਦਿਆਂ ਲਈ ਵੱਖਰਾ ਬਾਹਰ।
ਹਾਂਜੀ। ਫਿਰ ਉਸ ਤੋਂ ਬਾਅਦ
ਦਸ਼ਨ ਕਰੀ ਦੇ ਨੇ ਸਵੇਰੇ ਕਰ ਲਓ ਭਾਵੇਂ ਸ਼ਾਮੀ ਕਰਲਓ ਤੜਕੇ ਵੀ ਕਰ ਲਈਦੇ ਨੇ। ਸ਼ਾਮਾਂ ਵੇਲੇ ਵੀ ਕਰ ਲਈਦੇ ਨੇ।
ਫਿਰ ਕੀ ਕਰੀ
ਫੇਰ ਬਸ ਸਾਰਾ ਆਪਣਾ ਘੁੰਮ ਕੇ ਲੰਗਰ, ਲੂੰਗਰ ਲੰਗਰਲ ਜਾ ਕੇ ਲੰਗਰ ਖੀ ਦਾ ਗੁਰੂ ਰਾਮਦਾਸ ਜੀ ਦਾ ਲੰਗਰ
ਅੱਛਾ ਲੰਗਰ ਦੇ ਚ ਮਤਲਬ ਕੋਈ--ਫਿਕਸ ਟਮ ਮਤਲਬ ਕੋਈ ਟਾਈਮ ਨਹੀਂ ਹੈਏਗਾ।
ਨਾ, ਨਾ, ਨਾ। ਚੌਵੀ ਘੰਟੇ ਜਦੋਂ ਮਰਜ਼ੀ ਤੁਸੀਂ ਜਾਓ ਇੱਕ ਮਿੰਟ ਨੀ ਉਹ ਬੰਦ ਹੋਏਗਾ।
ਮਤਲਬ ਰਾਤ ਦੇ ਵੀ ਦੋ, ਤਿੰਨ ਵਜੇ ਚਲੇ ਜਾਓ।
ਹਾਂਜੀ, ਹਾਂਜੀ, ਹਾਂਜੀ। ਉਹ ਖੁੱਲਾ ਹੀ ਖੁਲਾ। ਉਹਦੇ ਚ ਕੋਈ ਪਾਬੰਦੀ ਨਹੀਂ ਇੱਥੇ। ਸੈਂਕੜੋ ਲੋਕ ਆਉਂਦੇ ਨੇ ਮਦਦ ਕਰਦੇ ਨੇ ਆਪਣੀਆਂ। ਤੇ ਉਹਨਾਂ ਦਾ ਗੁਰੂ ਦਾ ਲੰਗਰ ਚੱਲਦਾ ਪਿਆ, ਖੁਲਾ
ਉਥੇ
ਹੋਰ ਉੱਥੇ ਅਲੱਗ-ਅਲੱਗ ਗੁਰਦੁਆਰੇ ਵੀ ਨੇ ਵਿੱਚ ਹੀ ਦੋ ਤਿੰਨ ਗੁਰਦੁਆਰੇ ਨੇ ਇੱਕ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਐ। ਉਥੇ ਬਹੁ ਬਹੁਤ ਮੰਨਿਆ ਪ੍ਰਮੰਨਿਆ ਗੁਰਦੁਆਰਾ ਐ ਉੱਥੇ ਉਹ।
ਮਤਲਬ ਉਹ ਛੁੱਟੀ ਚੁਪਹਿਰੇ ਚੁਪਹਿਰੇ ਕੀ ਹੁੰਦਾ ਐ?
ਚੁਪਹਿਰੇ ਚਾਰ ਘੰਟਿਆਂ ਦਾ ਪਾਠ ਹੁੰਦਾ ਐ। ਜਿਹਦੇ ਵਿੱਚ ਉਹ ਮਤਲਬ ਕਿ ਆਪਾਂ ਰੱਖਣੇ ਹੁੰਦੇ ਆ ਆਪਾਂ। ਤੇ ਅਸੀਂ ਪਾਠ ਕਰੀ ਦੇ ਨੇ ਵਿੱਚ। ਤੇ ਉਹ ਆਪਣੇ-ਆਪਣੇ ਦਿਲ ਦੀ ਜਿਹੜੀ ਮਨੋ ਕਾਮਨਾ ਹੁੰਦੀ ਐ ਆਪਣੀ ਇੱਛਾ ਹੁੰਦੀ ਐ। ਜਿਹੜੀ ਆਪਣੀ ਪੂਰੀ ਹੋ ਜਾਂਦੀ ਐ। ਤੇ ਉੱਥੇ ਬਾਬਾ ਦੀਪ ਸਿੰਘ ਜੀ ਦੀ ਬਹੁਤ ਮਿਹਰ ਹੁੰਦੀ ਐ, ਉਸ ਦਿਨ ਐਤਵਾਰ ਵਾਲੇ ਦਿਨ।
ਜਿਵੇਂ ਕਿ ਹੁਣ ਗਰਮੀਆਂ ਦਾ ਗਰਮੀਆਂ ਦਾ ਮੌਸਮ ਮੈਂ ਕਿਹਾ ਭੀੜ ਜ਼ਿਆਦਾ ਹੋਏਗੀ ਉੱਥੇ?
ਹਾਂ ਹੁਣ ਕਿਉਂਕਿ ਬੱਚਿਆਂ ਦੀ ਵੀ ਛੁੱਟੀਆਂ ਹੁੰਦੀਆਂ ਨੇ। ਸਾਰੇ ਲੋਕੀ ਇਸ ਟਾਈਮ ਹੀ ਜਾਂਦੇ ਨੇ।
ਮਤਲਬ ਹੈ ਕਿ ਕਿਸ ਟਾਈਮ ਚੰਗਾ ਹੁੰਦਾ ਜਾਣਾ ਜਿੱਥੇ ਭੀੜ ਨਾ ਹੋਏ ਖੁੱਲ੍ਹੇ ਦਰਸ਼ਨ ਹੋ ਜਾਣ।
ਖੁੱਲ੍ਹੇ ਦਰਸ਼ਨ ਭੀੜ ਤੇ ਉਹ ਸਾਰਾ ਸਾਲ ਹੀ ਰਹਿੰਦੀ ਹੈ, ਐਵੇਂ ਹੀ ਰਹਿੰਦੀ ਹੈ। ਭੀੜ ਉੱਥੇ ਕਦੀ ਘੱਟ ਨਹੀਂ ਹੁੰਦੀ ਦਰਸ਼ਨ ਦਰਸ਼ਨ ਦੋ ਤਿੰਨ ਘੰਟੇ ਲੱਗ ਜਾਂਦੇ ਨੇ ਸਾਨੂੰ ਦਰਸ਼ਨ ਕਰਦੇ ਹੋਇਆ।
ਅੱਛਾ ਲੈਣ ਚ ਲੱਗਣਾ ਪੈਂਦਾ ਐ।
ਹਾਂਜੀ ਦੋ ਤਿੰਨ ਘੰਟੇ ਮਤਲਬ ਕਿ ਦੋ ਘੰਟੇ ਤੇ ਆਰਾਮ ਨਾਲ ਲੰਘ ਹੀ ਜਾਂਦੇ ਨੇ।
ਹਾਂਜੀ।
ਹੂੰ,
ਹੋਰ ਕੀ
ਜਲ੍ਹਿਆਂ ਵਾਲਾ ਬਾਗ ਏ। ਉਹਦਾ ਹੱਤਿਆਕਾਂਡ ਤੇ ਤੁਸੀਂ ਸੁਣਿਆ ਹੀ ਹੋਏਗਾ ਪਹਿਲਾਂ ਕਿਤਾਬਾਂ ਦੇ ਸਕੂਲ ਟਾਈਮ ਦੇ ਵਿੱਚ ਅਸੀਂ ਬਹੁਤ ਪੜਿਆ ਹੋਇਆ। ਉਹ ਵੀ ਹੈਗਾ ਉੱਥੇ ਖੂਹ ਐ, ਖੂਨੀ ਖੂਹ ਕਹਿੰਦੇ ਆ ਜਿਹਨੂੰ। ਜਿਨਾਂ ਵਿੱਚ ਆਪਣੇ ਜਾਨ ਬਚਾਉਣ ਲਈ ਮਾਸੂਮ ਲੋਕਾਂ ਨੇ ਉਹਦੇ ਵਿੱਚ ਹੀ ਛਲਾਂਘਾਂ ਮਾਰਤੀਆਂ।
ਹਾਂਜੀ-ਹਾਂਜੀ ਅੱਛਾ ਜੀ ਮੈਂ ਸੁਣਿਆ ਗੋਲੀਆਂ ਵੱਜੀਆਂ ਗੋਲੀਆਂ ਦੇ ਨਿਸ਼ਾਨ ਵੀ ਹੈਗੇ ਨੇ ਅਜੇ।
ਹਾਂ ਹਾਂ, ਉੱਥੇ ਗੋਲੀਆਂ ਦੇ ਨਿਸ਼ਾਨ ਵੀ ਹੈਗੇ ਨੇ ਸਾਫ਼-ਸਾਫ਼ ਦਿਖਾਈ ਦਿੰਦੇ ਨੇ ਉਹਨਾਂ ਨੂੰ ਕੀਤਾ ਹੋਇਆ ਵਧੀਆ ਪਾਰਕ ਬਣੀ ਹੋਈ ਹੈ ਨਾ। ਵਧੀਆ ਸਾਰਾ ਹਰਾ-ਹਰਾ ਘਾਹ ਸਾਰਾ ਘੁੰਮਣ ਫਿਰਨ ਨੂੰ ਹੈਗਾ ਹੈ। ਤੇ ਬਾਜ਼ਾਰ ਬਹੁਤ ਨੇ ਉੱਥੇ। ਅੰਬਰਸਰ ਦੇ ਤੁਹਾਨੂੰ ਪਤਾ ਹੀ ਹੈ ਪੰਜਾਬੀ ਜੁੱਤੀਆਂ
ਹਾਂਜੀ। ਹੋਰ ਅੰਬਰਸਰ, ਅੰਬਰਸਰ ਖਾਣ ਜ਼ਿਆਦਾ ਪ੍ਰਸਿੱਧ ਜੋ ਸਾਰੇ ਲੋਕਾਂ ਨੂੰ ਪਸੰਦ ਹੈਗਾ ਹੈ।
ਅੰਮ੍ਰਿਤਸਰ ਪੰਜਾਬੀ ਲੋਕ ਜ਼ਿਆਦਾ ਇੱਥੇ ਅੰਮ੍ਰਿਤਸਰੀ ਕੁਲਚੇ ਲੱਸੀ, ਐਵੇਂ ਐਵੇਂ ਦੀਆਂ ਚੀਜ਼ਾਂ ਬਹੁਤ ਵਧੀਆ ਮੈਂ, ਪਸੰਦ ਆਉਂਦੀਆਂ ਨੇ ਉਹ ਵੀ ਜਾ ਕੇ ਖਾਂਦੇ ਨੇ, ਇੱਕ ਉੱਥੇ ਪੀਜ਼ਿਆ ਵਰਗਾ ਕੁਲਚਾ ਹੁੰਦਾ ਏ। ਪੀਜ਼ਾ ਕੁਲਚਾ ਕਹਿੰਦੇ ਆ ਉਹਨੂੰ। ਪੀੜੀ ਪੀੜੀ ਗਲੀਆਂ ਪਰ ਐਨ ਬਾਜ਼ਾਰ ਚ ਰੌਣਕਾਂ ਲੱਗਦੀਆਂ ਨੇ ਉੱਥੇ।
ਅੱਛਾ ਜੋ ਮਤਲਬ ਮੈਂ ਵੀ ਸੁਣਨੀ ਹਾਂ ਕਿ ਜੋ ਅੰਮ੍ਰਿਤਸਰ ਹੈਗਾ ਜੋ ਮੰਦਿਰ ਬਣਿਆ ਮਤਲਬ ਗੁਰਦੁਆਰਾ ਸੋਨੇ ਦਾ ਬਣਿਆ ਹੋਇਆ।
ਹਾਂਜੀ। ਹਾਂਜੀ। ਉਹ ਸਾਰਾ ਗੁਰਦੁਆਰਾ ਸੋਨੇ ਦਾ ਬਣਿਆ ਹੋਇਆ।
ਉਹ ਹੈਗਾ ਮੈਨੂੰ ਦੱਸੋ। ਮੈਨੂੰ ਪਤਾ ਹੀ ਨੀ ਉਹਦੇ ਬਾਰੇ।
ਬਸ ਉਹੀ ਲੋਕ ਆਪਣਾ ਉਹਨਾਂ ਦਾ ਇੱਕ ਨਾਮ ਦਿੱਤਾ ਗਿਆ ਗੋਲਡਨ ਟੈਂਪਲ ਕਹਿਨ ਨੂੰ ਸਾਰਾ ਸਾਰਾ ਸੋਨੇ ਨਾਲ ਬਣਿਆ ਹੋਇਆ ਉਹਦਾ ਕੋਈ ਉਹਦੇ ਵਿੱਚ ਪਿੱਛੇ ਇਤਿਹਾਸ ਨਹੀਂ ਹੈਗਾ।
ਅੱਛਾ। ਕਹਿੰਦੇ ਗੁਰ ਤੋਂ ਵਾਰ ਪਾਣੀ ਵਿੱਚ ਹੈਗਾ।
ਹਾਂ ਉਹ ਪਾਣੀ ਦੇ ਵਿੱਚ- ਵਿੱਚ ਐ। ਬਾਕੀ ਸਾਰੇ ਓਦਾਂ ਗੁਰਦੁਆਰੇ ਦੇ ਚਾਰ ਦਰਵਾਜ਼ੇ ਨੇ ਚਾਰ ਪਾਸ, ਪਾਸੇ ਨਿਕਲਦੇ ਨੇ ਉਹਦੇ
ਅੱਛਾ ਤੇ ਕਹਿੰਦੇ ਰਾਤ, ਰਾਤ ਰਾਤ ਨੂੰ ਬੜਾ ਸੋਹਣਾ ਲੱਗਦਾ ਗੁਰਦੁਆਰਾ।
ਰਾਤਾਂ ਰਾਤ ਨੂੰ ਲੈਟਾਂ ਜਾਗਦੀਆਂ ਹੁੰਦੀਆਂ। ਨੇ। ਬੜਾ ਸ਼ਾਨਦਾਰ ਲ ਜ਼ਰੀਆ ਹੁੰਦਾ ਵੇਖਣ ਵਾਲਾ ਬਸ ਕੀ ਕਹਿਣਾ। ਤੁਸੀਂ ਵੀ ਇੱਕ ਵਾਰ ਘੁੰਮ ਕੇ ਆਓ। ਤੁਹਾਡਾ ਦਿਲ ਨੀ ਕਰੇਗਾ, ਉੱਥੋਂ ਵਾਪਿਸ ਆਉਣ ਦਾ।
ਹਾਂ ਜ਼ਰੂਰ ਜਾ ਕੇ ਆਇਆ ਜੇ ਉੱਥੇ।
ਕੁਛ ਹੈ ਘੁਮਾਣ ਵਾਸਤੇ?
ਹਾਂ ਹਾਂ ਸਾਰਾ ਹੀ ਘੁੰਮਣ ਵਾਸਤੇ ਤੇ ਦੂਰੋਂ ਦੂਰੋਂ ਅੰਗਰੇਜ਼ ਬਾਹਰਲੇ ਦੇਸ਼ੋਂ ਆਉਂਦੇ ਆ। ਐ ਨੀ ਵਧੀਆ ਆਪਣੇ ਆਪਣੇ ਪੰਜਾਬੀਆਂ ਵਾਂਗੂ ਬਣ ਠਣ ਕੇ ਦਸਤਾਰਾਂ ਬੰਨ੍ਹ ਕੇ ਸਾਰੇ ਲੋਕੀ ਪੰਜਾਬੀ ਬਣ ਕੇ ਆਉਂਦੇ ਨੇ ਉੱਥੇ।
ਤੇ ਮੈਂ ਸੁਣਿਆ ਸੀ ਬਾਘਾ ਬੋਡਰ ਤੇ ਵੀ ਹੈਗਾ?
ਹਾਂ ਸ਼ਾਮੀ ਉੱਥੇ ਵਾਹਗਾ ਬੋਡਰ ਜਾਹੀਦਾ ਹੈ ਜਿੱਥੋਂ ਦੂਸਰੇ ਪਾਸੇ ਅਸੀਂ ਆਪਣੇ ਜਿਹੜਾ ਦੂਸਰੇ ਪਾਸੇ ਵੇਖ ਸਕਦੇ ਹਾਂ ਬਗੈ ਅਹ ਗੇਟ ਦੇ ਪਰਲੇ ਪਾਸੇ ਉੱਥੇ ਸ਼ਾਮੀ ਪਰੇਡ ਲੱਗਦੀ ਹੈ ਉੱਥੇ ਬੜਾ ਆਨੰਦ ਆਉਂਦਾ ਆਪਣੇ ਦੇ ਉਹਨਾਂ ਨੂੰ ਵੇਖ ਕੇ ਇਹ ਸ਼ੋਰ ਮਚਾਉਂਦੇ ਨੇ ਨੱਚਦੇ ਨੇ ਦੇਸ਼ ਭਗਤੀ ਦੀ ਭਾਵਨਾ ਸਾਡੇ ਅੰਦਰ ਜਾਗਰੂਕ,
ਹੁੰਦਾ ਹੈ, ਉਹ ਨੂੰ ਵੀ ਖਾਣਾ
ਹਾਂ ਉਹਨਾਂ ਨੂੰ ਇੱਕ ਦੂਜੇ ਨਾਲ ਬੜਾ ਕਰਦੇ ਹਨਾ ਹਾਂ ਹਾਂ
ਹਾਂ ਫਿਰ ਆਉਂਦੇ ਮਜਾ ਤਾਂ ਆਉਂਦਾ ਏ।
ਹੋਰ ਉਹ ਨੂੰ ਵੇਖ ਕੇ ਫੇਰ ਉੱਥੇ ਮਤਲਬ ਕਿ ਤਿੰਨ ਚਾਰ ਘੰਟੇ ਲੱਗ ਜਾਂਦੇ ਨੇ ਸਾਨੂੰ।
ਅੱਛਾ ਅੰਮ੍ਰਿਤਸਰ ਤੋਂ ਬਾਗਾਪੁਰ ਤਿੰਨ ਚਾਰ ਘੰਟੇ ਦਾ ਰਸਤਾ ਹੈ।
ਨਹੀਂ ਨਹੀਂ ਉਹ ਤਾਂ ਘੰਟੇ ਦਾ ਮਤਲਬ ਕਿ ਉੱਥੇ ਸਾਨੂੰ ਜਿਹੜੀ ਪਰੇਡ ਹੁੰਦੀ ਉਹ ਤਿੰਨ ਘੰਟਿਆਂ ਦੀ ਹੋ ਜਾਂਦੀ ਹੈ। ੳਥੋ ਹੀਲਣ ਦਾ ਦਿਲ ਨੀ ਕਰਦਾ ਬਹੁਤ ਖੂਬ ਨੱਚਦੇ ਨੇ ਗਾਣੇ
ਹਾਂ ਵੀਡੀਓ ਚ ਵੇਖਿਆ ਹੋਇਆ ਨਾ ਮੈਂ।
ਤੂੰ ਜਾ ਕੇ ਆਈ ਆ ਇੱਕ ਵਾਰ, ਤੈਨੂੰ ਪਤਾ ਲੱਗ ਜਏਗਾ। ਫੇਰ ਵਾਪਸ ਆਉਣ ਦਾ ਦਿਲ ਨੀ ਕਰੇਗਾ। ਪਰ ਜਾਈ ਖੁੱਲੇ ਟਾਈਮ ਨਾਲ ਕੋਈ ਦੋ ਦਿਨ ਜਾਂ ਤਿੰਨ ਦਿਨ ਲਾ ਕੇ ਆਈ।
ਹਾਂਂ ਤਾਂੲ ਹਾਂ ਭਰਾ ਦੀ ਦੋਸਤ ਨੇ
ਤਰਸਣ ਜੋਗੇ ਰਹਿ ਜਈਦਾ ਹੈ
ਹਾਂ ਜਾ ਆਵਾਂਗੇ ਘੁੰਮ ਕੇ ਆਵਾਂਗੇ ਫਿਰ ਮੰਨਦਾ ਮੇਰੇ।
ਉਹੀ ਤੇ ਵੀ ਦੋ ਦਿਨ ਬੰਦਾ ਲਾਏ ਤੇ ਸਾਰਾ ਆਰਾਮ ਨਾਲ ਘੁੰਮੇ,
ਹਮ ਤੇ ਤੂੰ ਜਾਂਦੀ ਰਹਨੀ ਹੇ ਅੰਮਬਰਸਰ।
ਮੈਂ ਤੇ ਜਾਂਦੀ ਰਹਿੰਦੀ ਹਾਂ
ਸਾਲ ਚ ਕਿੰਨੀ ਵਾਰ ਕੁਮ ਆਨੀ ਹੈ।
ਸਾਲ ਚ ਮੈਨੂੰ ਇੱਕ ਇੱਕ ਵੈਸੇ ਸਾਲ ਚ ਇੱਕ ਵਾਰ ਤੇ ਵ ਵਾਜੀ ਹੀ ਜਾਂਦਾ ਮੇਰਾ ਗੇੜਾ।
ਅੱਛਾ ਜੀ ਅਛਾ ਬਾਬਾ ਤੈਨੂੰ ਬੁਲਾ ਹੀ ਲੈਂਦਾ ਹਰ ਸਾਲ।
ਹਾਂ ਹਰ ਸਾਲ ਮੈਂ ਜਾ ਹੀ ਆਨੀ ਆ, ਕਈ ਵਾਰ ਹੋ ਜਾਂਦਾ ਥੋੜ੍ਹਾ ਜਿਹਾ ਫਾਸਲਾ ਤੇ ਪੈ ਜਾਂਦਾ ਏ, ਡੇਢ ਕੁ ਸਾਲ ਦਾ ਬਾਕੀ ਜਾਂਦੀ ਰਹਨੀ ਹਾਂ ਮੈਂ। ਅਸੀਂ ਹੁਣ ਪਿੱਛੇ ਕਰ ਗਈ ਸੀ ਸਾਡੀ ਤੇ ਝੱਟ ਬੈਠੇ ਬੈਠੇ ਜਿੱਦਾਂ ਹੁਣ ਮੈਂ ਤੇਰੇ ਨਾਲ ਗੱਲ ਕਰ ਰਹੀ ਹਾਂ, ਐਵੇਂ ਸਲਾਹ ਬਣ ਗਏ ਸੀ ਤੇ ਐਵੇਂ ਹੀ ਚਲੇ ਗਏ। ਅਗਲੇ ਦਿਨ ਫਰਾਰ ਹੋ ਗਏ। ਕਿਤੇ
ਉਹੀ ਤੇ ਪਲੱਸ ਬੁਲਾਉਣ ਦਾ ਹੁੰਦਾ ਜਦੋਂ ਬੁਲਾਏ ਬਾਬਾ।
ਪੈੰਜੀ ਆ ਜਾ।
ਹੋਰ ਤੂੰ ਜਾਇਆ
ਹਾਂ ਬਸ ਏ ਮੋਸਮ ਹੋਰ ਮਜ਼ਾ ਆਇਆ ਕਿ ਇਥੇ ਏ ਚੀਜ਼ਾਂ ਹੁੰਦੀਆਂ ਨੇ।
ਹੋਰ ਕੀ ਕੜੇ ਖਰੀਦੇ, ਪ੍ਰਸ਼ਾਦ ਖਰੀਦੇ ਆ
ਹਾ ਕੜਾਹ ਪ੍ਰਸ਼ਾਦ ਕਹਿੰਦੇ ਬੜਾ ਸਵਾਦ ਬਣਦਾ ਹੈ।
ਹਾਂ ਤੇ ਪੰਜੀਰੀ ਦਾ ਪ੍ਰਸ਼ਾਦ ਪੰਜੀਰੀ ਦਾ ਪ੍ਰਸ਼ਾਦ ਮਿਲਦਾ,
ਸਾਡੇ ਕਹਿੰਦੇ ਨੇ ਕਿ ਅੰਮ੍ਰਿਤਸਰ ਦੀਆਂ ਬੜੀਆਂ ਬਹੁਤ ਮਸ਼ਹੂਰ ਨੇ
ਕੀ ਚੀਜ਼
ਅੰਮ੍ਰਿਤਸਰ ਦੀਆਂ ਬੜੀਆਂ ਨੀ ਹੁੰਦੀਆਂ।
ਹਾਂ ਅੰਮ੍ਰਿਤਸਰ ਦੀਆਂ ਬੜੀਆਂ ਉਹ ਜ਼ਰੂਰ ਲਿਆਈ ਦੇਆਂ ਨੇ ਆਮਚੂਰ ਲਿਆਈ ਦਾ ਅਨਾਰਦਾਨਾ ਲਿਆਈ ਦਾ ਉੱਥੋਂ
ਠੀਕ,
ਚਲੋ ਠੀਕ ਹੈ। ਜਾਏ,
ਹਾ ਚੰਗਾ ਸਤਿ ਸ੍ਰੀ ਅਕਾਲ,